ਹਾਂਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ।
ਅੱਛਾ
ਬਸ ਵਧੀਆ ਕੀ ਕਰ ਰਹੇ ਹੋ ਤੁਸੀਂ
ਮੈਂ ਚਾਏ ਪੀ ਰਹੀ ਸੀ ਦਿਨ ਦੇ।
ਤੁਹਾਡੇ ਉੱਥੇ ਪੈ ਗਈ ਛੁਟੀਆਂ ਸਕੂਲ ਦੀਆਂ।
ਹਾਂਜੀ। ਪੈ ਗਈਆਂ ਬੱਚੇ ਦੀਆਂ ਜੋ ਘਰ ਸਾਡੇ ਬੱਚੇ ਦੀ ਅਹ। ਜੋ ਮੰਡੇ ਗਿਆ ਨਾ।
ਹੂੰ ਹੂੰ ਹੂੰ ਅੱਛਾ ਅੱਛਾ ਮਤਲਬ ਸਾਰੇ ਪਾਸੇ ਸੇਮ ਹੀ ਪਈਆਂ ਹੂੰ,
ਸਾਫ਼ ਲੈਂਦਾ ਸੀ, ਹਮ ਉਹ ਵੀ ਖ਼ਤਮ ਹੋ ਗਿਆ।
ਹਾਂ ਉਹ ਤੇ ਹੈ ਹੀ ਬਸ ਬੱਚੇ ਨੀ ਨਾ ਗਰ ਚ ਗੰ ਪਾਂਦੇ ਹੀ ਨੇ। ਹੋਰ ਅੱਛਾ ਬੱਚੇ ਜੇ ਗੰਦ ਨਾ ਪਾਉਂਣ ਫੇਰ ਲੱਗੇ ਕਿਵੇਂ ਬੱਚਿਆਂ ਵਾਲਾ ਘਰ ਹੈ।
ਸਹੀ ਹੈ ਗੱਲਾਂ ਤਾਂ ਮੈਨੂੰ ਸੁਣਨੇ ਪੈਂਦੀਆਂ
ਅੱਛਾ ਅੱਛਾ ਅੱਛਾ ਹਾਂ ਔਈ ਤਾ ਹੈ ਈ ਹੁਣ ਸਾਡੇ ਦਾ ਵੀ ਸਾਰੇ ਬੱਚੇ ਚਲ ਸੀਤੋ ਸਿਨ ਖੇਲਾਰਾ ਪਿਆ ਸੀ, ਕੰਮ ਵਗੈਰਾ ਪਿਆ ਹੋਇਆ ਸੀ, ਬਸ ਸਾਰਾ ਸਾਫ ਕੀਤਾ ਹੁਣੇ ਤੇ ਮੈ ਕਿਹਾ ਉਹਨੂੰ ਮੇਰਾ ਮੰਨ ਪੈ ਗਈ ਆ ਤੁਹਾਡੇ ਬੱਚਿਆਂ ਦੀਆਂ ਹੋਰ ਕੀ ਪ੍ਰੋਗਰਾਮ ਹੈ ਛੁੱਟੀਆਂ ਦਾ
ਛੁੱਟੀਆਂ ਦਾ ਹੁਣ ਬੱਚੇ ਮਗਰ ਪੇ ਨੇ ਮੰਮਾ ਨਾਨੀ ਹਾਊਸ ਚਲੋ। ਐਕਚੁਲੀ ਮੇਰਾ ਲੋਕਲ ਹੈ। ਵੇ ਤੇ ਤਿੰਨ ਚਾਰ ਦਿਨ ਹੀ ਲਾਉਣ ਜਾਂਾਹਦੀ ਹਾਂ ਤੇ ਉਹ ਪਿੱਛੇ ਪਿਆਦਾ ਤੇ ਮੈਂ ਕਹਿੰਦੀ ਹਾਂ ਇੱਕ ਤਾਰੀਕ ਤਾਂ ਆ ਜੇ ਚੱਲਲਾਂਗੇ ਐਕਚੁਲੀ ਮੇਰੀ ਕੋਸ਼ਿਸ਼ ਸੀ ਨੌ ਸ ਨਹੀਂ ਹਜੇ ਪਤਾ ਹੀ ਲੱਗਦਾ ਕਦੋਂ ਆਉਣਾ।
ਹਮ ਗਰਮੀ ਬਹੁਤ ਹੈ ਬਹੁਤ ਜ਼ਿਆਦਾ ਗਰਮੀ ਮੇਰਾ ਬੇਟਾ ਦੋ ਦਿਨ ਲ ਮਤਲਬ ਇੱਕ ਰਾਤ ਰਹਿ ਕੇ ਆਇ ਹਾਂ ਅਸੀਂ ਤੇ ਅਗਲੇ ਦਿਨ ਆ ਕੇ ਇੰਨਾ ਬਿਮਾਰ ਹੋ ਗਿਆ ਬੜਾ ਜਿਆਦਾ ਮਤਲਬ ਚਾਰ ਦਿਨ ਹੋ ਗਏ ਜਿਹਨੂੰ ਉਲਟੀਆਂ, ਪੇਟ ਦਰਦ ਹਾਂ ਕੱਲ ਤਿੰਨ ਤਿੰਨ ਦਿਨ ਤੇ ਮਤਲਬ
ਘੁੰਮਦੇ ਰਹੇ ਨਾ ਗਰਮੀ ਚ ਇੱਧਰ ਉਧਰ ਘੁੰਮਦੇ ਰਹਿੰਦੇ ਗਰਮੀ ਲੱਗ ਗਈ।
ਪੈਲੂੰ ਇੱਥੋਂ ਲੋਕਲ ਡੋ ਕਟਰ ਕੋਲ ਦਵਾਈ ਲਿਆ ਦਿੱਤੀ ਤਾਂ ਕੋਈ ਫਰਕ ਨਹੀਂ ਪਿਆ ਫਿਰ ਮੈਂ ਵਿਜੇ ਉਹਦੇ ਕੋਲ ਲੈ ਕੇ ਗਈ ਰਵੀ ਕੋਲ ਉਹਨੇ ਪਹਿਲੇ ਤੇ ਬਲਡ ਟੈਸਟ ਤਾਂ ਸਭ ਤੋਂ ਪਹਿਲੇ
ਓਕੇ
ਹਾਂ ਤੇ ਇੰਨਾ ਸ਼ੁਕਰ ਹੈ ਕਿ ਬਲਡ ਰਿਪੋਰਟ ਬਿਲਕੁਲ
ਠੀਕ ਕੀ ਕਹਿੰਦਾ ਡਾਕਟਰ ਆ ਸੀ ਹੋ
ਕੁਛ ਨੀ ਉਹ ਕਹਿ ਰਹੇ ਕਿ ਗਰਮੀ ਹੋ ਗਈ ਕਿਹਨੂੰ ਅੰਦਰ ਜਿਹਨਾਂ ਦਾ ਇਹਨੂੰ ਡਾਇਜੈਸਟ ਨਹੀਂ ਹੋ ਰਿਹਾ ਕੁਛ ਵੀ
ਠੀਕ ਹੈ
ਹਾਂ ਮਤਲਬ ਬੜੀ ਜ਼ਿਆਦਾ ਗਰਮੀ ਹੋ ਗਈ ਸੀ ਮਤਲਬ ਕੱਲਂ ਤੁਸੀ ਮਨੋਗੇ ਕਿ ਕੱਲ ਇੱਕ ਦਿਨ ਚ ਇਹਨੇ ਪੰਜ ੳਲਟੀਆਂ ਇਕੱਠੀਆਂ ਔਰ ਦੋ ਦਿਨ ਦਾ ਕੁਛ ਵੀ ਪੇਟ ਵਿੱਚ ਨਹੀਂ ਗਿਆ ਹੋਇਆ ਸੀ, ਕੁਛ ਵੀ ਲਿਕੁਡ ਵੀ ਨੀ ਪੀਤਾ ਹੋਇਆ ਸੀ ਇਹਨੂੰ।
ਨਹੀਂ ਤਾਂ ਟੈਨਸ਼ਨ ਆ ਦੀ ਗਲ ਸੀ।
ਉਓਹੀ ਤੇ ਹੁਣ ਤੇ ਮੈਨੂੰ ਮਨਾ ਕਰਤਾ ਮੈਂ ਕਿਹਾ ਹੁਣ ਨੀ ਜਾਣਾ ਤੈਨੂੰ ਮੈਂ ਲੈ ਕੇ ਤੂੰ ਉੱਥੇ ਜਾ ਕੇ ਮੰਨਦਾ ਤੇ ਹੈਈ ਕਿਸੇ ਨੂੰ
ਸਹੀ ਹੈ, ਸਹੀ ਹੈ।
ਹਾਂ, ਤੇ ਹੁਣ ਮੇਰਾ ਤੇ ਦੇਖੋ- ਮੇਰਾ ਤੇ ਸ਼ਾਇਦ ਮੁਸ਼ਕਿਲ ਹੀ ਆ। ਮੈਂ ਕਿਹਾ, ਮੈਂ ਕਿਧਰੇ ਹੋਰ ਲੈ ਜਾਵਾਂਗੀ। ਬਿਲ ਉੱਥੇ ਨੀ ਜਾਣਾ, ਪਤਾ ਕੀ ਉੱਥੇ ਬੱਚੇ ਸਾਰੇ ਇੱਕੋ ਜਿਹੇ ਨੇ ਨਾ ਹਾਂ। ਉਹ ਸਾਰੇ ਬੱਚੇ ਇੱਕੋ ਜਿਹੇ ਨੇ ਨਾ ਤੇ ਉੱਥੇ ਫੇਰ ਮੰਨਦੇ ਹੀ ਨਹੀਂ। ਕਿਸੇ ਦੀ ਵੀ ਕੀ ਕੌਣ ਕੀ ਕਹਿ ਰਿਹਾ ਕਿਵੇਂ ਕਹਿ ਰਿਹਾ ਬਸ ਫਿਰ ਆਪਣੀ ਚਲਉਣੀ ਇਹਨਾਂ ਨੇ।
ਹੁਣ ਇਹੀ ਚੀ ਪਿੱਛੇ ਤਾਂ ਇਹ ਚਲੇ ਨਾਨੀ ਘਰ। ਉਧਰ ਮੇਰਾ ਭਤੀਜਾ ਹੈਗਾ ਗੇਮ ਖੇਲਣੇ ਨੇ ਇਨੇ
ਅੱਛਾ।
ਉਹਦੇ ਨਾਲ ਗੇਮ ਖੇਡ ਨ ਮੈਂ ਕਿਹਾ ਤੂੰ ਤਾਂ ਜਾ ਕੇ ਫੋਨ ਹੀ ਤਾਂ ਦੇਖ ਰਿਹਾ ਕਰਨਾ ਕੀ ਹ ਮੈਂ ਕਿਹਾ ਮੈਂ ਨਹੀਂ ਲੈ ਕੇ ਜਾਣਾ ਤੈਨੂੰ ਫੋਨ ਨਹੀਂ ਦੇਖਣੇ ਨੇ ਹੈਲੋ ਕਹਿੰਦਾ ਵੀ ਨਾ ਨਹੀਂ ਹੀ ਦੇਖਾਂਗਾ ਮੈਨੂੰ ਪਤਾ ਹੈ ਨਾ।
ਹਾਂ ਉਹ ਤੇ ਹੈ ਹੂੰ ਬਸ ਗਰਮੀ ਵੀ ਬੜੀ ਜ਼ਿਆਦਾ ਗਰਮੀ ਪਏ ਰਹੇ ਹੋ ਤੁਸੀਂ ਮੰਨੋ ਸਾਡਾ ਹੀ ਨੀ ਮਨ ਕਰਦਾ ਤੁਰ ਜਾਣ ਦੇ ਜਦੋਂ ਅਗਲੀ ਕੀ ਕਰਨਗੀਆਂ
ਸਹੀ ਗੱਲ ਹੈ ਅਰੇ ਤੁਸੀਂ ਮੰਨੋ ਕਿ ਮੇਰਾ ਇਸ ਵਾਰ ਗਰਮੀ ਚ ਐਸਾ ਐਸਾ ਮਾਹੌਲ ਰਿਹਾ ਕਿ ਮਤਲਬ ਲੂਜ਼ ਮੋਸ਼ਨ ਮੇਰੇ ਠੀਕ ਹੀ ਨਹੀਂ ਹੋ ਰਹੇ।
ਹਾਂ ਗਰਮੀ ਬੜੀ ਆ। ਨਿੰਬੂ ਪਾਣੀ ਪੀਆ ਕਰੋ। ਤੁਹਾਡੇ ਲਈ ਨਿੰਬੂ ਪਾਣੀ ਹੋ ਗਿਆ ਚਾਟੀ ਲੱਸੀ ਹੋ ਗਈ ਉਹ ਪਿਆ ਕਰੋ।
ਹੂੰ ਮੈਂ ਤਾਂ ਮੈਂ ਠੀਕ ਨਹੀਂ ਹੋ ਰਹੀ--ਚੱਲੋ।
ਹਾਂ ਨਹੀਂ ਗਰਮੀ ਵੀ ਬੜੀ ਹੈ ਨਾ ਸਹੀ ਕਹਿ ਰਹੇ ਓ ਗਰਮੀ ਬਹੁਤ ਤੇ
ਸਹੀ ਗੱਲ ਹੈ ਹੁਣ ਮੈਂ ਜਾਂਦੀ ਹਾਂ ਐਕਸਰਸਾਈਜ਼ ਵਰਕਟ ਲਈ ਸ਼ਾਮੀ ਪੰਜ ਵਜੇ ਹੁਣ ਅੱਜ ਤੋਂ ਮੈਂ ਅੱਜ ਤੂੰ ਕੀਤਾ ਹੋਵੇ ਕਿ ਸਵੇਰੇ ਸਾਢੇ ਛੇ ਉੱਠ ਕੇ ਚਲੀ ਜਾਨੇ ਹੋ।
ਅੱਛਾ ਹਾਂ ਸਹੀ ਹੈ ਸਵੇਰੇ ਸਵੇਰੇ ਉਹ ਵੀ।
ਤੱਕ ਵਾਪਸ ਆ ਜਾਂਨੇ ਹੋ
ਹੂੰ ਹੂੰ
ਬਸ ਫੇਰ ਸ਼ਾਮ ਆਪਣੀ ਬਸ ਉਹਨੂੰ ਆ ਕੇ ਨੂੰ ਅੱਛਾ ਬਣਾ ਲਿਆ ਬਸ ਮਦਨੀ ਨੂੰ ਤਾਂ ਬੜਾ ਸਪੋਰਟ ਹੈ, ਸੋਹਰੇ ਸਾਬ ਰੋਟੀ ਖਾ ਲੈਂ ਤਨੇ ਦੇ ਦ ਤਨ ਬਹੁਤ ਵੱਡਾ ਸਪੋਰਟ ਹੈ ਬਈ।
ਹਮ ਚਲ ਐ ਵੀ ਕਈ-ਕਈ ਹੁੰਦੈ। ਮੈਂ ਪੁੱਛਣਾ ਸੀ ਮੈਂ ਕਿਹਾ ਚਲ ਪੁੱਛਿਆ ਵੀ ਤੁਹਾਡੇ ਬੱਚਿਆਂ ਦੀ ਛੁੱਟੀਆਂ ਹੋ ਗਈਆਂ ਹੋਗੀਆਂ ਤੇ ਮੇਰੇ ਬੱਚਿਆਂ ਛੁੱਟੀਆਂ ਅਸੀਂ ਕੱਠੇ ਪ੍ਰੋਗਰਾਮ ਬਣਾ ਲੈਣੇ ਕਿੱਧਰੇ ਜਾਣ ਦਾ।
ਅੱਛਾ ਮੈਂ ਇੱਕ ਜਗ੍ਹਾ ਸੋਚ ਚਲੋ ਹਜੇ ਸੋ ਸੋਚ ਰਏ ਆਂ ਹਜੇ ਵੈਸੇ ਅਸੀ ਚੱਲੇ ਨੀ ਤੇ ਕਦੀ ਹੇਮਕੁੰਟ ਸਾਹਿਬ ਦਾ ਬਣਾਵਾਂਗੇ ਪ੍ਰੋਗਰਾਮ
ਹੇਮਕੁੰਟ ਸਾਹਿਬ ਤੋਂ ਦੇਖੋ ਜਦੋਂ ਰਬ ਦਾ ਬੁਲਾਵਾ ਆਏਗਾ ਉਦੋਂ ਈ ਜਾਣਾ ਐ ਨਾ।
ਅਗਲੇ ਸਾਲ ਬਣਾਵਾਂਗੇ ਮੈਂ ਸੋਚਿਆ ਦੈ। ਪੇਕੇ ਮੇਰੇ ਲੋਕਲ, ਤੁਆਨੂੰ ਵੀ ਬੋਲਾਂਗੀ ਹੋਰ ਮੇਰੀ ਨਨਾਨਾਂ ਨੇ ਸਭ ਨੂੰ ਬੋਲਦਾਂਗੇ ਕਿ ਚੱਲਾਂਗੇ
ਹਾਂ, ਚੱਲੋ ਦੇਖਦੇ ਆ, ਤੇ ਉੱਥੇ ਕਹਿੰਦੇ ਬਰਫ਼ ਵਗੈਰਾ ਜ਼ਿਆਦਾ ਹੁੰਦੀ ਹੈ ਨਾ।
ਠੀਕ ਹੈ ਜੂਨ ਦੇ ਮਹੀਨੇ ਚ ਜਾਂਦੇ ਨੇ ਸਾਰੇ।
ਅੱਛਾ-ਅੱਛਾ।
ਮੇਰਾ ਮਨ ਏ ਜਾਣ ਤੇ ਪਤਾ ਨੀ
ਤੇ ਜੂਨ ਦੇ ਮਹੀਨੇ ਚ ਕਹਿੰਦੇ ਨੇ ਕਿ ਉਹ ਕਮਰੇ ਹੀ ਨਹੀ ਹੁੰਦੇ ਉੱਥੇ ਕਮਰੇ ਹੀ ਨਹੀ ਮਿਲਦੇ ਹੈਗੇ।
ਤੇ ਫਿਰ ਕੌਣ ਸੇ ਮਹੀਨੇ ਚ ਜਾਂਦੇ ਨੇ।
ਪਤਾ ਨੀ ਮੈਨੂੰ ਹੁਣ ਮੇਰੀ ਸਿਸਟਰ ਇਨ ਲੌ ਆਈ ਹੋਔਈ ਸਨ। ਉਹਨਾਂ ਨੇ ਜਾਣਾ ਸੀ ਉਹ ਕਹਿ ਰਹੇ ਕਿ ਸਾਨੂੰ ਕੁਛ ਲੋਗ ਕਮਰੇ ਈ ਨੀ ਮਿਲਦੇ ਪਏ।
ਓਕੇ
ਹਾਂ।
ਸੁਣਦਾ ਕੌਣ ਹੈ ਯਾਰ
ਨਹੀਂ ਉੱਪਰ ਤੇ ਨੀ ਯਾਰ ਉੱਪਰ ਤੇ ਨੀ ਰਹਿਣ ਦਿੰਦੇ ਜਦੋਂ ਥੱਲੇ ਅਸੀ ਵਾਪ ਸ ਆ ਜਾਣੇ ਆ ਕਿਥੇ ਰੁਕਣਾ ਹੋਏ ਫਿਰ ਸਾਨੂੰ ਜਗਾਹ ਤੇ ਚਾਹੀਦੀ ਨਾ ਬੱਚਿਆਂ ਵਾਸਤੇ, ਬੱਚੇ ਵੀ ਨਾਲ ਹੋਣਗੇ।
ਠੀਕ ਐ।
ਹੂੰ। ਬਾਕੀ ਦੇਖੋ ਬਾਕੀ ਰੱਬ ਦੇ ਉੱਪਰ ਐ, ਰੱਬ ਨੇ ਜਦੋਂ ਬਲਾਣੈ ਔ ਬਲਾ ਈ ਲੇਗਾ।
ਬੱਚੇ ਵੱਡੇ ਹੋ ਗਏ ਹੁਣ ਤੇ।
ਹਮ ਮੇਰੀ ਸਿਸਟਰ ਸੀ ਬਰਡੇ ਵਾਲੀ ਉਹ ਗਏ ਸੀ ਇੱਕ ਵਾਰ ਤੇ ਤੇ ਤੁਸੀਂ ਮੰਨੋਗੇ ਉੱਪਰ ਜਾ ਕੇ ਉਹਨੇ ਮੱਥਾ ਨਹੀਂ ਟੇਕਿਆ।
ਦੇਖ ਲੋ।
ਮਤਲਬ ਓਦੇ ਕਰਮਾ ਚ ਨੀ ਸੀ ਮੱਥਾ ਟੇਕਣਾ ਉੱਪਰ। ਬਿਨਾਂ ਰੱਬ ਦੇ ਬਿਲਾਵ ਤੋਂ ਨਹੀਂ ਅਸੀਂ ਜਾ ਸਕਦੇ
ਸਹੀ ਚਲੋ ਮੂੰਹ ਚੋਂ ਕੱਟੀ ਬੈਠੀ ਆ ਮੈਂ ਬੜੇ ਸਾਲਾਂ, ਦਾ ਹਮ ਕਿਸ ਸਾਰੇ ਜਾਵਾਂਗੇ, ਸਾਰੇ ਜਾਵਾਂਗੇ। ਦੇਖੋ ਬਾਕੀ, ਕਿਉਂਕਿ ਐਸੀ ਜਗ੍ਹਾ ਵੇ ਕੱਲੇ ਜਾਂਦਾ ਨੀ ਫਾਇਦਾ ਏਤਰ ਨਾ ਮਜਾ ਆਣ ਨ
ਹਾਂ ਬਿਲਕੁਲ, ਬਿਲਕੁਲ। ਮੈਨੂੰ ਤੇ ਏਹੀ ਡਰ ਲੱਗਦਾ ਕਿ ਅਕਸੀਜਨ ਹੀ ਨਾ ਕਾਟਜੇ ਉੱਪਰ ਜਾ ਕੇ।
ਹੈ ਹੈ ਕੀ ਚੀਜ਼, ਔਕਸੀਜਨ ਹਾਂ ਜਿਹਨੂੰ ਸਾਹ ਦੀ ਦਿੱਕਤ ਹੈਗੀ ਉਹ ਤਾਂ ਜਾਏ ਨੀ ਸਕਦਾ।
ਹਾਂ ਕਿਉਂਕਿ ਮੈਂ ਇੱਕ ਵਾਰ ਉਹ ਤਾਂ ਗਈ ਸੀ ਆਪਣੇ ਮੰਮੀ ਪਾਪਾ ਨਾਲ ਛੋਟਾ ਹੁੰਦੇ ਤੇ ਉ ਰੋਂਤਾਂਗ ਇੰਨੀ ਬਰਫ਼ ਸੀ ਨਾ ਤੇ ਉੱਥੇ ਮੇਰੀ ਆਕਸੀਜਨ ਘੱਟ ਅ ਸੀ। ਅਹ ਫਿਰ ਮਰੇ ਪਾਪਾ ਨੇ ਮੈਨੂੰ ਮਤਲਬ ਮੇਰੇ ਪਾਪ ਨੇ ਮੈਨੂੰ ਗੱਡੀ ਚ ਬਾਇਆ ਗੱਡੀ ਚ ਬਾ ਕੇ ਬ ਬੰਦ ਕਰਤੀ ਗੱਡੀ ਤੇ ਹੀਟਰ ਵਗੈਰਾ ਚਲਾ ਤੇ ਮਨੱਕਾਂ ਵਗੈਰਾ ਦੇ ਤ ਮਨੱਕਾਂ ਬਦਾਮ ਵਗੈਰਾ ਖਾਇਆ ਤੇ ਮੈਂ ਤਾਂ ਠੀਕ ਹੋਈ।
ਅੱਛਾ ਜੀ ਕਿੰਨੀ ਏਜ ਸੀ ਤੁਹਾਡੇ?
ਚੇ ਆਂਦ ਹੀ ਕੀਤੀ ਕਿ ਫਟਾਫਟ ਨੀਚੇ ਚੱਲਨੇ ਆ।
ਸਹੀ ਏਜ ਕਿੰਨੀ ਸੀ?
ਮੈਂ ਹੈ ਹੀ ਸੀ ਮਤਲਬ ਅਹ ਜਿਵੇਂ ਤੁਸੀਂ ਇਹੀ ਲਾ ਲਓ ਮਤਲਬ ਨਾਈਨਥ ਜਾਂ ਟੈਂਥ।
ਕਾ ਬੱਚਾ ਦਾਦੂ ਵੀ
ਹਾਂ ਹਾਂ ਏਟਥ, ਨਾਈੰਥ, ਯਾ ਟੇੰਥ। ਤੁ ਅਸੀਂ ਮੈਂ ਜਦੋਂ ਗਈ ਹਾਂ ਹਮ।
ਰਾਈਟ
ਬਸਂ ਸਾਰਾ ਈ ਬੱਸ ਬਰਫ਼ ਬੜੀ ਜ਼ਿਆਦਾ ਹੁੰਦੀ ਏ ਨਾ ਕਦੇ ਗਏ ਨੀ ਇੰਨੀ ਬਰਫ਼ ਵਿੱਚ।
ਸਹੀ ਹੈ, ਸਹੀ ਹੈ।
ਹਾਂ, ਤੇ ਕੋਈ ਨੀ ਕਿਤੇ ਹੋਰ ਦੇਖ
ਜਾਓ ਤੁਸੀਂ ਉਧਰ, ਉੱਧਰ ਬਣਾਓ ਪ੍ਰੋਗਰਾਮ ਮਨਾਲੀ ਦਾ। ਬਰਫ਼ ਹੁੰਦੀ ਏ ਬੜੀ ਖ਼ਤਰਨਾਕ ਬਰਫ਼ ਹੁੰਦੀ ਹੈ। ਮੈਂ ਗਈ ਦੀ ਆਹ ਮਨਾਲੀ। ਇਸ ਵਾਰ ਕੋਈ ਇਸ ਵਾਰ ਨਾ ਕੋਈ ਪ੍ਰੋਗਰਾਮ ਨੀੰ। ਸੜਕ ਕਿੱਧਰੇ ਵੀ ਜਾਣਦਾ।
ਹਾਂ ਮਨ ਈ ਨਹੀ ਹੈ ਮਨ ਹੀ ਨਹੀੰ ਹੈ।
ਮੇਰੇ ਹਸਬੈਂਡ ਨੂੰ ਬਹੁਤ ਹੈਗਾ ਦਰਬਾਰ ਸਾਹਿਬ ਜਾਣ ਦਾ ਬਹੁਤ ਹੈਗਾ ਬਹੁਤ ਹੈਗਾ ਮੈਂ ਕਿਹਾ ਮੈਂ ਨਹੀਂ ਜਾਣਾ। ਮੈਂ ਨਹੀਂ ਜਾਣਾ ਮੈਂ ਕਿਹਾ ਚਲੇ ਜਾਵਾਂ ਬੱਚੇ ਬਿਮਾਰ ਹੋ ਜਾ ਕੀ ਫਾਇਦਾ
ਹਾਂ
ਜਾਣਾ ਸਾਫ਼ ਮਨ ਬਾਈ
ਹਮ
ਮੈਂ ਕਿਹਾ ਜਾਣਾ ਇਕੱਲੇ ਚਲੇ ਜਾਓ ਫਰੈਂਡ ਨਾਲ ਹੋ ਆਓ
ਹਮ ਤੇ ਤੁਸੀਂ ਕਿਉ ਨ ਜਾ ਰਹੇ
ਬੇ ਮੈਂ ਜਾਊਗੀ ਤਾਂ ਬੱਚੇ ਜਾਣਗੇ
ਹਾਂ ਉਹ ਤਾਂ ਹੈ
ਚੋ ਗਰਮੀ ਲੱਗ ਜਾਂਦੀ ਆ
ਹਮ, ਹਮ, ਹਮ ਗਰਮੀ ਹੈਈ ਬਹੁਤ ਹੈ ਹਾਂ ਹ ਹਮ, ਹਮ, ਹਮ ਹਮ ਦੇਖੋ ਨਜ਼ਾਰਾ ਠੰਢ ਹੀ ਜਾ ਸਕਦੇ ਜ਼ਿਆਦਾ ਗਰਮੀ ਚ ਜਾ
ਸਹੀ ਹੈ ਸਹੀ ਹੈ ਛੁੱਟੀਆਂ ਵੀ ਭੈੜੇ ਟਾਈਮ ਚ ਪੈਂਦੀ ਆ ਦਸੰਬਰ ਚ ਪੈਂਦੀ ਹੈ ਇੰਨੀ ਠੰਡ ਤੇ ਫੇਿਰ ਗਰਮੀਆਂ ਚ ਪੈਂਦੀਆਂ ਨੇ ਇੰਨੀ ਗਰਮੀ ਸਭ ਤੋਂ ਅੱਛਾ ਮੌਸਮ ਹੈਗਾ ਯਾਰ
ਹਾਂ
ਉਦ ਜਾਂਦੇ ਨੀ
ਮਾਰਚ ਚ ਜਾਂਦੇ ਹੀ ਨਹੀਂੀ ਹੈਗੇ ਮਾਰਚ ਪਤਾ ਨੀ ਛੁੱਟ ਹੁੰਦੀਆਂ ਇਹੀ ਦਿਨ ਛੁੱੀਆਂ ਆਉਦੀਆਂ ਦਿਨਾਂ ਚ
ਨਹੀਂ ਮਾਰਚ ਵੀਹ ਪੰਦਰਾਂ ਦਿਨ ਦੀ ਛੁੱਟੀ ਚਲੀ ਜਾਂਦੀ ਦੀਏ
ਹਾਂ, ਹਾਂ
ਬੰਦੇ ਨੇ ਕਿੰਨੇ ਦਿਨਸੀਂ ਘੁੰਮ ਕੇ ਆਉਣਾ ਹੁੰਦਾ ਇੱਕ ਦਿਨ ਅਸੀਂ ਦੋ ਹੱਥ ਤਿੰਨ
ਹਾਂ ਬਿਲਕੁਲ
ਆਰਾਮ ਨਾਲ ਮਾਰੇ ਬਣੀ ਜੱਥੇ ਜਾ ਸਕਦੇ ਹਾਂ ਤੇ ਮੈਨੂੰ ਤਾਂ ਸਭ ਤੋਂ ਅੱਛਾ ਉਹੀ ਮਹੀਨਾ ਲੱਗਦਾ ਅਸੀਂ ਆਪਣੇ ਉਹਨਾਂ ਨੂੰ ਬੋਲਦੇਿਆ ਦੀਦੀ ਨੂੰ ਕਿੱਧਰ ਘੁੰਮਣ ਜਾਣਾ ਮਾਰ ਮੇਨੇ ਚ ਆਉਣਾ ਹੁਣ ਤ ਉਹ ਵੀ ਮਨਾ ਕਰਦੇ ਪਏ ਨੇ ਤੋਂ ਜੂਨ। ਕੁ ਵੀ ਆਉਣ ਨੂੰ ਮਨਾ ਕਰਦੇ ਪਏ ਨੇ ਦੇਖੋ।
ਅੱਛਾ ਅੱਛਾ ਗਰਮੀ ਬੜੀ ਹੈ ਨਾ ਬੰਦਾ ਤਾਂ ਮਨ ਹੀ ਨੀ ਕਰਦਾ ਕਿ ਆਪਣੇ ਘਰ ਹੀ ਨਾ ਔਖਾ ਬੰਦਾ ਮਤਲਬ ਗਰਮੀ ਦਿਨ ਕੱਢਦਾ ਪਿਆ। ਇਸ ਵਾਰ ਤੇ ਕੁੱਝ ਜ਼ਿਆਦਾ ਹੀ ਲੱਗ ਰਹੀ ਹੈ।
ਹਾਂ ਨਹੀਂ ਬਿਲਕੁਲ,
ਹੂੰ, ਚਲੋ ਦੇਖਣੇ ਆਾਂ ਬਾਕੀ ਕੁਛ ਵੀ ਬੰਨ੍ਹਿਆ ਪ੍ਰੋਗਰਾਮ ਦੱਸਣਾ ਮੈਨੂੰ
ਹਾਂਜੀ ਕਿਆ ਪਤਾ ਇੰਨੀ ਗਰਮੀ ਪੈਂਦੀ ਵੀ ਉਹਨੇ ਰਹਿਣੀ। ਸੀਜ਼ਨ ਮੌਨਸੂਨ ਸ਼ੁਰੂ ਹੋ ਜਾਏ
ਅੱਜ ਸਵੇਰੇ ਸੀ ਇੱਥੇ ਸਾਡੇ, ਮਤਲਬ ਕਦੇ ਚੜ੍ਹ ਬਣਦਾ ਸੀ। ਫੇਰ ਤੂੰ,
ਅੱਛਾ ਅੱਛਾ ਮਜਾ ਅਜੇਗਾ, ਤੁਸੀਂ ਮੰਨਦੇ ਹੋ ਜਦੋਂ ਮੈਂ ਬੜੀ ਛੋਟੀ ਸੀ ਨਾ ਸੇਵਨ ਐਟ ਕਲਾਸ ਚ, ਹੋਵੇਗੀ ਤੇ ਮੈਂ ਆਪਣੇ ਡੈਡੀ ਨੂੰ ਬੋਲਦੀ ਰਹਿੰਦੀ ਸੀ, ਡੈਡੀ ਜੀ ਚੱਲੋ। ਹ ਕਿਦਰੇ ਚਾਲੋ, ਮਸੂਰੀ ਚਾਲੋ ਸ਼ਿਮਲਾ ਚੱਲਓ ਮਸੂਰੀ ਚੱਲੋ, ਉਹ ਜਿਵੇਂ ਅਸੀਂ ਮਸੂਰੀ ਸ਼ਿਮਲਾ ਨਾਮ ਲੈਂਦੇ ਸੀ ਨਾਲ ਹੀ ਬਾਰਿਸ਼ ਸ਼ੁਰੂ ਚਲੋ ਬਣ ਗਿਆ ਮਸੂਰੀ ਸ਼ਿਮਲਾ ਘਰ ਬੈਠੋ।
ਅੱਛਾ ਸਹੀ ਗੱਲ ਹੈ, ਹੋਰ ਵੀ ਕਿਤੇ ਏ ਵੀ ਹੋ ਜਾਏ ਹਾਂ। ਦੇਖੋ ਜੀ ਸਮਾਂ ਗਰਮੀ ਪੈ ਰਹੀ ਕਿੱ
ਹਾਂ ਆ ਹੀ ਜਾਏ ਬਾਰਿਸ਼। ਮੌਜਾ ਹੋਣ ਜਾਣਗੀਆ ਬੱਚਿਆਂ ਦੀ।
ਹੂੰ,
ਸਹੀ ਗੱਲ ਹੈ।
ਹਾਂ ਬਸ ਵਧੀਆ ਮੈਂ ਮੇਰੇ ਇਕ ਦਮ ਦਿਮਾਗ ਚ? ਜਾਇਆ ਮੈਂ ਕਿਹਾ ਚਲੋ ਮੈਂ ਪੁੱਛਣੀ ਆ ਤੁਹਾਨੂੰ, ਕੀ ਚਲੋ ਫੇ ਹਮ!
ਕਈਏ ਜਿਵੇਂ ਵੈਦਰ, ਥੋੜਾ ਸਾ ਚੇਂਜ ਹੋਇਆ ਨਾ। ਹਲਕੀ ਬਾਰਿਸ਼ ਹੈ ਨਾਲ,, ਪ੍ਰੋਗਰਾਮ ਬਣਾਲਾਗੇ ਸਿਮਲੇ ਜਾਣ ਦਾ।
ਹਾਂ, ਚਲੋ ਠੀਕ ਹੈ ਚਲੋ ਹਾਂ ਚਲੋ ਠੀਕ ਹੈ ਓਕੇ ਬਾਏ।